ਹਾਂਜੀ ਸਬ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਨੇ ਤੁਹਾਡਾ ਜੀ
ਹੈਲੋ ਔਰ ਕਿਸਰਾ ਹੋ ਤੁਸੀਂ।
ਬਸ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਘਰ ਠੀਕ ਆ ਤੁਹਾਡੇ ਸਾਰੇ?
ਹਾਂਜੀ ਬਿਲਕੁਲ ਸਾਰੇ ਠੀਕ ਨੇ ਤੁਸੀਂ ਦੱਸੋ ਸਭ ਠੀਕ ਹੈ ਹਾਂਜੀ ‌, ਬਿਲਕੁਲ ਜੀ ਕਿਉਂਕਿ ਜਲਦੀ ਉੱਠਣ ਦੀ ਆਦਤ ਹੈ। ਤੇ ਸਾਰਾ ਕੰਮ ਵੀ ਜਲਦੀ-ਜਲਦੀ ਹੋ ਜਾਂਦਾ ਹੈ। ਫੇਰ
ਤਾਂ ਬਹੁਤ ਵਧੀਆ ਗੱਲ ਤੁਸੀਂ ਸਵੇਰੇ ਜਲਦੀ ਉੱਠਦੇ ਹੋ।
ਹਾਂਜੀ, ਬਿਲਕੁਲ ਜੀ।
ਕਿੰਨੇ ਵਜੇ ਉੱਠ ਜਾਂਦੇ ਹੋ ਤੁਸੀਂ ਸਵੇਰੇ।
ਆ ਆ ਜਦੋਂ ਇਹਨਾਂ ਦੀ ਸਮਰ ਵੈਕੇਸ਼ਨ ਚੱਲਦੀ ਪੈਂ ਤੇ ਫਿਰ ਮੈਂ ਅਛਾੱ। ਛੇ ਵਜੇ ਉਠਜਾਂਦੀ ਹਾਂ ਜਦੋਂ ਇਹਨਾਂ ਦੀ ਸਕੂਲ ਸ਼ੁਰੂ ਹੋ ਜਾਏਗੀ ਤੇ ਫੇਰ ਮੈਂ ਪੌਣੇ ਪੰਜ ਵਜੇ ਉੱਠ ਜਾਂਦੀ ਹਾਂ।
ਫੇਰ ਤਾਂ ਬੜੀ ਵਧੀਆ ਗੱਲ ਹੈ ਜੀ ਫੇਰ ਤਾਂ ਤੁਹਾਡਾ ਘਰ ਦਾ ਕੰਮ ਵੀ ਤੁਸੀਂ ਛੋ, ਜਲਦੀ-ਜਲਦੀ ਪੂਰਾ ਕਰ ਲੈਂਦੇ ਹੋਗੇ
ਹਾਂਜੀ ਹਾਂਜੀ ਬਿਲਕੂਲ। ਹਾਂਜੀ, ਫਿਰ ਥੋੜਾ ਜਿਹਾ ਵਕਤ ਮਿਲ ਪਾਉਂਦੇ ਸਾਡੇ ਲਈ ਤੇ ਫਿਰ ਪੂਰਾ ਜਦੋਂ ਅਸੀਂ ਲੇਟ ੳਠ ਉੱਠਿਆ ਔਰ ਉੱਠਾਂਗੇ ਤਾਂ ਫਿਰ ਵਕਤ ਹੀ ਨਹੀਂ ਮਿਲਦਾ ਨਾਸ਼ਤੇ ਚ ਹੀ ਦਸ ਵੱਜ ਜਾਂਦੇ ਨੇ ਚਾਹ ਪੀਣ ਤੇ ਨਾਸ਼ਤੇ ਚ। ਤੇ ਫਿਰ ਉਹ ਫਿਰ ਸਾਰੇ ਕਮ ਹੀ ਲੇਟ ਹੁੰਦੇ, ਹੁੰਦੇ ਰਹਿੰਦੇ ਨੇ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਵੇਰੇ ਜਲਦੀ ਉੱਠਣ ਨਾਲ ਹੀ ਸਾਰਾ ਕਮ ਕੰਮ ਪੂਰਾ ਹੁੰਦਾ ਜਲਦੀ। ਕਿਥੇ ਸਾਰਾ ਦਿਨ ਹੀ ਲਟਕ ਜਾਂਦਾ ਕੰਮ। ਹਾਂਜੀ ਵੈਸੇ ਅੇ ਵੀਂ ਸਵੇਂ ਸੁਬਾਹ ਉੱਠਦੇ ਹਾਂ ਤੇ ਵਧੀਆ ਰਹਿੰਨੇ ਹਾਂ
ਬਿਲਕੁਲ ਤੁਸੀਂ ਵੀ ਸਵੇਰੇ ਜਲਦੀ ਉੱਠਦੇ ਹੋ ਤੁਸੀਂ ਥੋੜਾ ਆਰਾਮ ਨਾਲ
ਹਾਂਜੀ, ਹੁਣ ਬੱਚਿਆਂ ਦੀ ਛੁੱਟੀਆਂ ਨੇ ਤੇ ਛੇ ਸਾਢੇ ਛੇ ਉੱਠ ਜਾਏਦਾ ਹੈ। ਅਤੇ ਜਦੋਂ ਸਕੂਲ ਜਾਂਦੇ ਨੇ ਬੱਚੇ ਤਾਂ ਉਹੀ ਸਾਢੇ ਚਾਰ ਪੰਜ ਵਜੇ ਕਿਉਂਕਿ ਸਬਜ਼ੀ ਵਗੈਰਾ ਬਣਾ ਕੇ ਬੱਚਿਆਂ ਨੂੰ ਤਾਜ਼ੀ ਦੇਣੀ ਹੁੰਦੀ ਹੈ ਸਕੂਲ,
ਬਿਲਕੁ ਜੀ ਬਿਲਕਲ,
ਅਤੇ ਉਹ ਫਿਰ ਜਲਦੀ ਉੱਠੀਦਾ ਹੁਣ ਸਾ ਛੇ ਸਾਢੇ ਛੇ ਵੱਜ ਹੀ ਜਾਂਦੇ ਨੇ।
ਬਿਲਕੁਲ ਜੀ, ਮੈਂ ਆਪ ਜਦੋਂ ਸਕੂਲ ਜਾਣੇ ਹੁੰਦੇ ਬੱਚਿਆਂ ਨੇ, ਤੇ ਫੇਰ ਮੈਂ ਵੀ ਪੌਣੇ ਪੰਜ ਵਜੇ ਉੱਠ ਮੈਂ ਹੀ ਉੱਠਣਾ, ਕਿਉਂਕਿ ਮੈਂ ਪਤਾ ਹੈ, ਕਿ ਅਸੀਂ ਇੱਕ ਇੱਕ ਮਿੰਟ ਵੀ ਅਗਰ ਅਸੀਂ ਦੇਰੀ ਨਾਲ ਉੱਠ ਜਾਾਂਗੇ ਨਾ ਤੇ ਸਾਡਾ ਪੂਰਾ ਟਾਈਮ, ਜੋ ਸ਼ਡਲਸੀ ਬੰਦਿਆਂ ਦਾ ਹੁੰਦਾ ਨਾਂ, ਸਾਰਾ ਖਰਾਬ ਹੋ ਜਾਂਦਾ। ਬੱਚਿਆਂ ਨਾਲ ਬਿਲਕੁਲ ਜੀ ਬਿਲਕੁਲ ਕਿਉਕਿ ਬੱਚੇ ਸਕੂਲ ਲੇਟ ਪਹੁੰਚ ਨਾ, ਉਸ ਤੋਂ ਪਹਿਲਾਂ ਬੱਚਿਆਂ ਨੂੰ ਜਲਦੀ ਜਦੋਂ ਕਰਦੋ ਸਕੂਲ ਤੋਂ ਜਾਣ ਵਾਸਤੇ ਵੀ, ਉਹ ਪੂਰੀ ਫਿਰ ਨਾ ਇਹਨਾਂ ਨੂੰ, ਬਾਈਕ ਚਲਾਣੀ ਪੈਂਦੀ ਹੈ। ਸੀ ਲੇਟ ਹੋ ਜਾਣਗੇ, ਗੇਟ ਬੰਦ ਹੋ ਜਾਏਗਾ, ਗੇਟ ਬੰਦ ਹੋ ਜਾਏਗਾ, ਤੇ ਇਸ ਕਰਕੇ ਜਲਦੀ ਨ ਲੋ, ਤੇ ਆਰਾਮ ਨਾਲ ਆਪਣੇ ਸਕੂਲ ਜਾਏ ਬੱਚੇ।
ਸਹੀ ਗੱਲ ਹੈ, ਜਲਦੀ ਉੱਠਣ ਦੇ ਬੜੇ ਫ਼ਾਇਦੇ ਹੈ‌, ਜਲਦੀ ਜਲਦੀ ਕੰਮ ਸਾਰਾ ਹੋ ਜਾਂਦਾ ਹੈ ਹੁਣ ਵੀ ਆਪਾਂ ਜਿਵੇਂ ਜਲਦੀ ਉੱਠਦੇ ਹਾਂ। ਤੇ ਚਲੋ ਦਸ ਗਿਆਰਾਂ ਵਜੇ ਵਿਹਲੇ ਹੋ ਜਾਈਦਾ, ਸਾਰਾ ਘਰ ਦਾ ਕੰਮ ਨਿਪਟਾ ਕੇ ਤੇ ਆਪਦਾ ਹੋਰ ਵੀ ਗੱਲ ਗੱਲਬਾਤ ਕਰਨੀ ਕਿਸ਼ੇ ਨਾਲ, ਯਾਰਾਂ ਦੋਸਤਾਂ ਨਾਲ। ਕਰਲੀ ਦੀ ਐ, ਤੇ ਨਹੀਂ ਤੇ ਸਾਰਾ ਦਿਨ ਫਿਰ ਲੱਗੇ ਰਹੋ ਕੰਮ
ਬਿਲਕੁਲ ਜੀ, ਫਿਰ ਬੱਚਿਆਂ ਨੂੰ ਵੀ ਵੇਖਣਾ ਆਉਂਦਾ ਹੈ, ਕਿ ਹਾਂਜੀ ਬੱਚਿਆਂ ਨੂੰ ਛੁੱਟੀਆਂ ਚ ਚਲਦੀ ਫੇਰ ਉਹਨਾ ਨੂੰ ਉਠਾਓ, ਉਹਨਾਂ ਨੂੰ ਨਵਾਉ ਉਹਨਾਂ ਨੂੰ ਤਿਆਰ ਕਰੋ, ਉਹਦੀ ਕੰਘੀ ਕਰੋ, ਫਿਰ ਉਹਨਾਂ ਨੂੰ ਦੁੱਧ ਪਿਆਓ, ਰੋਟੀ ਖਵਾਓ ਨਾਸ਼ਤਾ ਕਰਵਾਓ। ਇਹਦੇ ਈ ਬੜਾ ਟਾਈਮ ਚਲਾ ਜਾਂਦਾ ਹੈ।
ਹਾਂਜੀ ਹਾਂਜੀ, ਬਹੁਤ ਕੰਮ ਹੈ, ਬੱਚਿਆਂ ਨੂੰ ਆਪਦੇ ਹੱਥ ਨਾਲ ਕਰਾਉਣਾ' ਸਾਰਾ ਕੁਛ, ਛੋਟੇ ਬੱਚੇ ਨੇ, ਤੇ ਆਪਦੇ ਹੱਥ ਨਾਲ ਹੀ ਨਵਾਉਣਾ ਧਵਾਉਣਾ, ਹੂ ਖ਼ੁਦ। ਤਾਂ ਕਰਨਾ, ਵੈਸੇ ਵੀ ਜਲਦੀ ਉੱਠਣ ਦੇ ਫਾਇਦੇ ਵੀ ਬੜੇ ਹੈ, ਸਿਹਤ ਵੀ ਠੀਕ ਰਹਿੰਦੀ ਹੈ ਆਪ ਦਾ ਨਾਸ਼ਤਾ ਪਾਣੀ ਵੀ ਆਪਾਂ, ਅੱਛੇ ਤਰੀਕੇ ਨਾਲ ਕਰ ਲੈਂਨੇ ਆਂ। ਨਹੀਂ ਤੇ, ਫਿਰ ਆਪਦਾ ਤਾਂ ਨਾਸ਼ਤਾ ਰਹਿ ਹੀ ਜਾਂਦਾ। ਜੇ ਆਪਾਂ ਲੇਟ ਉੱਠਦੇ ਆਂ ਤੇ, ਬੱਚਿਆਂ ਨੂੰ ਕਰਾਦੀ ਦਾ, ਘਰਦਿਆਂ ਨੂੰ ਕਰਾਦੀ ਦਾ ਆਪਦਾ ਨਾਸ਼ਤਾ ਰਹਿ ਜਾਂਦਾ, ਇਹੀ ਜਲਦੀ ਉੱਠ ਜਾਈਏ ਤੇ ਆਪਦਾ ਵੀ ਚਾਹ ਪਾਣੀ ਵਧੀਆ ਪੀ ਲੀ ਦਾ ਐ।
ਬਿਲਕੁਲ ਜੀ ਬਿਲਕੁਲ, ਲੈ ਫਿਰ ਜਦੋਂ ਟਾਈਮ ਮਿਲ ਗਿਆ, ਤਾਂ ਗੁਰਦੁਆਰੇ ਗੁਰੂਦੁਆਰੇ ਚਲੇਂ ਜਾਓ, ਉੱਥੇ ਵੀ ਮੱਥਾ, ਅਗਰ ਅਸੀਂ ਲੇਟ ਉੱਠਾਂਗੇ, ਤਾਂ ਫਿਰ ਸਾਨੂੰ ਗੁਰਦੁਆਰੇ ਜਾਣ ਨੂੰ ਮਿਲਦਾ ਹੀ ਨਹੀਂ।
ਮਿਲਦਾ ਹੀ ਨਹੀਂ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਥੋੜ੍ਹਾ ਬਹੁਤ ਪਾਠ ਵੀ ਕਰ ਲਈ ਦਾ ਐ। ਮੈਂ ਤਾਂ ਰਸੋਈ 'ਚ ਕੰਮ ਕਰਦੇ ਕਰਦੇ ਵੀ ਥੋੜ੍ਹਾ ਜਿਹਾ ਪਾਠ ਕਰ ਲੈਂਦੀ ਆਂ। ਉੱਦਾਂ ਤਾਂ ਨਹੀਂ ਮੇਰੇ ਤੋਂ ਬੈਠਿਆ ਜਾਂਦਾ, ਟਾਈਮ ਹੀ ਨਹੀਂ ਮਿਲਦਾ
ਮੇਰੇ ਕੋਲ ਵੀ ਨਾ ਇਹੋ ਜਿਹਾ ਟਾਈਮ ਈ ਨੀ, ਕਿਉਂਕਿ ਨਾ, ਮੇਰੇ ਬੱਚੇ ਛੋਟੇ ਨੇਂ ਉਹ ਉਹਨਾ ਨੂੰ ਸਮਝ ਨਹੀਂ ਆਉਂਦੀ, ਕਿ ਹਾਂ ਮੰਮਾ ਪਾਠ ਕਰਦੀ ਪੀ, ਤੇ ਇਹਨਾ ਨੂੰ ਨਹੀਂ ਤੰਗ ਕਰਨਾ। ਮਮਾਂ ਨੂੰ ਤੰਗ ਨਹੀਂ ਕਰਨਾ, ਤੇ ਉਹਨਾ ਹੀ ਉਹ ਰੌਲਾ ਪਾਉਣਗੇ, ਕਦੇ ਲੜਨ ਬੈ ਜਾਣਗੇ। ਮੰਮਾ ਮੈਨੂੰ ਇਹ ਹੀ ਚਾਹੀਦਾ ਹੈਂ, ਮੰਮਾ ਮੈਨੂੰ ਉਹ ਚਾਹੀਂਦਾ, ਤਾਂ ਫਿਰ ਨਾ ਕੋਨਸਨਟ੍ਰੇਟ, ਜੋ ਅਸੀਂ ਪਾਠ ਇਚ, ਜੋ ਲੀਨ ਹੋਣਾ ਹੁੰਦਾ ਔ ਉਹੀ ਨਹੀਂ ਹੋ ਪਾਉਂਦੀ ਮੈਂ ਤੇ, ਫਿਰ ਮੈਂ ਸੋਚਣੀ, ਮੈਂ ਕਿਹਾ ਚੱਲ ਮੁੰਹੋਂ ਬੋਲੀ ਏ, ਆਪਣੇ ਦਿਲ ਚ ਵਾਹਿਗੁਰੂ ਵਾਹਿਗੁਰੂ ਕਰ ਲਓ, ਯਾ ਖਾਣਾ ਬਣਾਉਂਦੇ ਹੋਏ, ਕੁੱਝ ਕਰਦੇ ਹੋਏ, ਪਾਠ ਸੁਣ ਲੋ ਯਾ ਤਾਂ ਮੈਂ ਇਹੀ ਕਰਨੀ ਆ ਕਿਉਂਕਿ ਬੱਚੇ ਨਾ ਮੈਨੂੰ ਪਾਠ ਹੀ ਨਹੀਂ ਕਰਨ ਦੇਦੇ, ਕਦੀ ਲੜਨ ਲ ਲੜਨ ਪੈਣਗੇ ਕਿ ਹਾਂ ਮੰਮਾ ਮੈਨੂੰ ਇਹ ਇਹ ਮੇਰੀ ਇਹ ਚੀਜ਼ ਖੋਦੀ ਪਈ ਏ, ਉਹ ਕਹੇਗਾ ਮੇਰੀ ਮੰਮਾ ਉਹ ਚੀਜ਼ ਖੋਦਾ ਪਿਆ ਤੇ ਫੇਰ ਨਾ ਅਹ ਗੁੱਸਾ ਚੜ੍ਹਦਾ, ਫੇਰ ਇਸ ਕਰਕੇ ਨਾ ਮੈਂ ਜ਼ਿਆਦਾ ਤਾਂ ਮੈਂ ਨਾ ਏ ਕਰਨੀ ਆਂ, ਕਿ ਆਪਣੀ ਮਨ ਇਚ ਈ ਵਾਹਿਗੁਰੂ ਵਾਹਿਗੁਰੂ ਬੋਲ ਲੋ। ਤੇ ਜਦੋਂ ਬੱਚੇ ਸੋਣ ਸੋ, ਸੁੱਤੇ ਹੋਣਗੇ, ਤੇ ਫੇਰ ਪਾਠ ਅਗਰ ਹੋ ਗਿਆ, ਤੇ ਫੇਰ ਤੇ ਵਧੀਆ ਵਧੀਆ ਹੈ ਜੀ ਜਾਂ ਫਿਰ ਮੈਂ ਗੁਰਦੁਆਰਾ ਜਾ ਕੇ ਮੱਥਾ ਟੇਕ ਆ ਆਨੀ ਆਂ
ਬੜੀ ਵਧੀਆ ਰੂਟੀਨ ਹੈ, ਤੁਹਾਡਾ ਬਹੁਤ ਵਧੀਆ ਰੂਟੀਨ ਹੈ ਸਵੇਰੇ ਜਲਦੀ ਉੱਠਣ ਦੇ, ਬਹੁਤ ਫ਼ਾਇਦੇ ਜੀ, ਉੱਠ ਕੇ ਆਪਾਂ ਵਧੀਆ ਆਪਦਾ। ਸੈਰ ਵੀ ਕਰ ਸਕਦੇ ਹਾਂ ਫਿਰ ਸਿਹਤ ਵੀ ਠੀਕ ਰਹਿੰਦੀ ਹੈਨਾ ਉਵੇਂ ਆਂ। ਆਦਤਾਂ ਪੈ ਜਾਂਦੀ ਹੈ ਜਿਵੇਂ ਬੰਦਾ ਕਿਤਾਬ ਦੇ ਆਪ ਨੂੰ ਹੱਥ ਪਾ ਲਈਦਾ। ਜੇ ਲੇਟ ਉੱਠਣ ਦੀ ਆਦਤ ਪਾਵਾਂਗੇ ਤਾਂ ਲੇਟ ਉਠਦੇ ਰਹਾਂਗੇ ਜਲਦੀ ਉੱਠਣ ਦੀ ਆਦਤ ਪਾ ਲਾਂਗੇ ਤੇ ਜਲਦੀ ਉਠਣ ਲੱਗ ਪੈਂਦਾ ਹੁੰਦਾ ਆਪਣੇ ਆਪ ਹੀ ਜਾਗ ਖੁੱਲ੍ਹ ਜਾਂਦੀ ਹੈ।
ਆਪਣੀ ਆਹੋ ਜਾਣਦੀ ਹੈ ਜੀ ਤੁਸੀਂ
ਹਾਂ-ਹਾਂ ਅਲਾਰਮ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੀ ਉਵੇਂ ਹੀ ਆਦਤ ਪੈ ਜਾਂਦੀ ਆਪਣੇ ਆਪ ਖੁੱਲ੍ਹ ਜਾਂਦੀ ਅੱਖ
ਜੀ-ਜੀ-ਜੀ ਸਹੀ ਕਹਿ ਰਹੇ ਬਿਲਕੁਲ ਸਹੀ ਹੈ ਆਪਣੇ ਸਰੀਰ ਨੂੰ ਉਹੋ ਜਿਹੀ ਹੀ ਆਦਤ ਜਿਸ ਤਰ੍ਹਾਂ ਅਸੀਂ ਟਾਲਾਂਗੇ ਉਹ ਸਰੀਰ ਨੂੰ ਉਹ ਜਿਹੀ ਸਾਰੀ ਆਦਤ ਲੱਗ ਲੱਗਣੀ ਐ। ਅਗਰ ਅਸੀਂ ਲੇਟ ਉਠਾਂਗੇ ਇਹ ਸਾਰਾ ਕੰਮ ਹੀ ਪੂਰਾ ਪੈਂਡਿੰਗ ਰਹਿੰਦਾ ਹੈ ਕਿ ਅਹ ਵੀ ਸਾਨੂੰ ਕੱਪੜੇ ਵੀ ਧੋਣੇ ਨੇ ਸਾਨੂੰ ਭਾਂਡੇ ਵੀ ਮਾਜ਼ਨੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਵੇਖਣਾ। ਸਭ ਕੁਛ ਕਰਨਾ ਹੁੰਦਾ ਖਾਣਾ ਵੀ ਪਕਾਣਾ ਹੈ ਬੱਚਿਆਂ ਨੂੰ ਪੜ੍ਹਾਣਾ ਵੀ ਹੈ।
ਸਵੇਰੇ ਉਠਣਾ ਡਾਕਟਰ ਵੀ ਕਹਿੰਦੇ ਨੇ ਸੁਬਾਹ ਜ਼ਲਦੀ ਉਠੋ ਰਾਤੀ ਜ਼ਲਦੀ ਸੋਵੋ। ਅਤੇ ਸਵੇਰੇ ਜਲਦੀ ਉਠੋ ਜਲਦੀ ਉਠਣ ਨਾਲ ਹੀ ਸਾਰਾ ਕੰਮ ਸਹੀ ਹੁੰਦਾ ਹੈ ਮੈਂ ਜਿਸ ਦਿਨ ਲੇਟ ਉਠ ਉਠ ਜਾਵਾਂ ਨਾ ਉਸ ਦਿਨ ਮੇਰਾ ਸਾਰਾ ਦਿਨ ਕੰਮ ਲਮਕਦਾ ਹੀ ਰਹਿੰਦਾ ਜੇ। ਕੰਮ ਪੂਰਾ ਹੁੰਦਾ ਹੀ ਨਹੀਂ ਫਿਰ ਮੈਂ ਪਛਤਾਉਂਦੀ ਹਾਂ ਮੈਂ ਸਵੇਰੇ ਜ਼ਲਦੀ ਕਿਉਂ ਨਹੀਂ ਉੱਠੀ। ਫਿਰ ਮੈਨੂੰ ਸਾਰਾ ਦਿਨ ਪਛਤਾਵਾ ਹੀ ਲੱਗਾ ਰਹਿੰਦਾ ਏ। ਜੇ ਮੈਂ ਜਲਦੀ ਉਠ ਜਾਂਦੀ ਤਾਂ ਮੇਰਾ ਕੰਮ ਛੇਤੀ ਹੋ ਜਾਂਦਾ।
ਹਾਂਜੀ ਬਿਲਕੁਲ ਜੀ ਸਹੀ ਗੱਲ ਏ। ਸਵੇਰੇ ਉਠਣ ਦੇ ਤਾਂ ਬੜੇ ਹੀ ਫਾਇਦੇ ਨੇ ਸਾਡਾ ਸ ਸਰੀਰ ਜਾਂ ਫਿਰ ਕਦੀ ਅਹ ਜਿਸ ਤਰ੍ਹਾਂ ਅਸੀਂ ਲੇਟ ਉਠਦੇ ਹਾਂ ਸਾਨੂੰ ਲੱਗਦਾ ਆਪਣੀ ਨੀਂਦ ਪੂਰੀ ਹੋ ਗਈ ਹੈ। ਪਰ ਆਪਣੇ ਸਰੀਰ ਨਾਲ ਔਰ ਹੀ ਆਲਸ ਪੈ ਜਾਂਦਾ ਹੈ ਕਿ ਹ ਮੈਂ ਤਾਂ ਮਨ ਹੀ ਕਰਦਾ ਪਿਆ ਕੰਮ ਕਰਨ ਨੂੰ ਤੇ ਉਹ ਨਾ ਇੱਕ ਅਹ ਉਹ ਫੈਲ ਜਾਂਦੀ ਨਾ ਆਲਸ ਪਨ ਫੈਲ ਜਾਂਦਾ ਸਭ ਜਗ੍ਹਾ ਬੱਚੇ ਵੀ ਅਸੀਂ ਲੇਟ ਉਠਾਂਗੇ ਬੱਚੇ ਵੀ ਲੇਟ ਉਠਾਂਗ
ਬਿਲਕੁਲ ਜੀ ਬਿਲਕੁਲ ਸਹੀ ਗੱਲ ਏ ਤੁਹਾਡੀ ਵੈਸੇ ਵੀ ਦੇਖਿਆ ਜਾਵੇ ਜਦੋਂ ਬੱਚਿਆਂ ਦੇ ਪੇਪਰ ਹੁੰਦੇ ਹੈ। ਬੱਚੇ ਸਵੇਰੇ ਜਲਦੀ ਉਠ ਪੈਂਦੇ ਨੇ ਉਠ ਕੇ ਪੜ੍ਹ ਲੈਂਦੇ ਨੇ। ਪੜ੍ਹਦੇ ਨੇ ਅਤੇ ਪੇਪਰ ਵੀ ਵਧੀਆਂ ਦੇ ਆਂਦੇ ਨੇ ਜੇ ਇਹ ਬੱਚ ਜੇ ਲੇਟ ਉਠਦੇ ਨੇ ਤਾਂ ਫਿਰ ਪੇਪਰ ਦੀ ਟੈਂਸ਼ਨ ਹੀ ਰਹਿੰਦੀ ਬੱਚਿਆਂ ਦੇ ਸਿਰ ਤੇ ਵੀ ਅਸੀਂ ਪੜ੍ਹੇ ਨਹੀਂ। ਸਵੇਰੇ ਦਾ ਪੜ੍ਹਿਆ ਯਾਦ ਵੀ ਰਹਿੰਦਾ।
ਬਿਲਕੁਲ ਜੀ ਬਿਲਕੁਲ-ਬਿਲਕੁਲ
ਸਵੇਰੇ ਆਕਸੀਜਨ ਬੜੀ ਵਧੀਆ ਆਂਦੀ ਹੈ ਜੀ ਸਵੇਰੇ ਦੇਖਿਆ ਜਾਵੇ ਨਾ ਧੁੱਪ ਚੜਨ ਤੋਂ ਪਹਿਲਾਂ-ਪਹਿਲਾਂ ਜੇ ਆਪਾਂ ਬਾਹਰ ਜਾਈਏ ਆਪਣੇ ਵਿਹੜੇ ਵਿੱਚ ਤਾਂ ਆਕਸੀਜਨ ਬੜੀ ਵਧੀ ਧੀਆ ਮਿਲਦੀ ਆਪਾਂ ਨੂੰ
ਬਿਲਕੁਲ ਜੀ ਸਵੇਰੇ ਦੀ ਹਵਾ ਹੁੰਦੀ ਏ। ਹਾਂਜੀ-ਹਾਂਜੀ ਪ੍ਰਦੂਸ਼ਣ ਨਹੀਂ ਹੁੰਦਾ ਉਸ ਟਾਈਮ ਤੇ ਨਾ ਜ਼ਿਆਦਾ ਪ੍ਰਦੂਸ਼ਣ ਪੋਲੂਸਣ ਨਹੀਂ ਹੁੰਦਾ।
ਤੁਸੀਂ ਜਲਦੀ ਸੁਬਾਹ-ਸੁਬਾਹ ਤੇ ਕੁਝ ਲੇਟ ਚੱਲਦੇ ਨੇ ਸੜਕਾਂ ਤੇ ਤੇ ਉਹ ਸੜਕਾਂ ਵਿਹਲੀਆਂ ਹੁੰਦੀਆਂ ਨੇ ਪੋਲਿਊਸ਼ਨ ਘੱਟ ਜਾਂਦਾ ਹੈ ਆਸਮਾਨ ਵਿੱਚ ਸਾਰੇ ਪਾਸੇ ਤੇ ਆਪ ਆਪਾਂ ਨੂੰ ਵਧੀਆ ਫਰੈਸ਼ ਏਅਰ ਮਿਲਦੀ ਹੈ ਤਾਜ਼ੀ-ਤਾਜ਼ੀ ਹਵਾ ਮਿਲ ਜਾਂਦੀ ਹੈ।
ਹਾਂਜੀ-ਹਾਂਜੀ ਸਹੀ-ਸਹੀ ਕਹਿ ਰਹੇ ਹੋ।
ਕਿ ਕਿਹੜਾ ਕੰਮ ਨੁੱਟੇ ਆ ਫਿਰ ਅਜ
ਮੇਰਾ ਨਾ ਸਭ ਤੋਂ ਪਹਿਲਾਂ ਇਹੀ ਕੰਮ ਹੁੰਦਾ ਕਿ ਸਭ ਤੋਂ ਪਹਿਲਾਂ ਅਸੀਂ ਜੇ ਉਦੋਂ ਉਠਣੇ ਆ ਤਾਂ ਇਹਨਾਂ ਨੂੰ ਪਹਿਲਾਂ ਨਾਸ਼ਤਾ ਪਾਣੀ ਦੇਣੀ ਹੁੰਦੀ ਹੈ ਉਹਨਾਂ ਨੂੰ ਆਪਣੇ ਕੰਮ ਕਾਮ ਜਾਣਾ ਹੁੰਦਾ। ਫਿਰ ਉਸ ਤੋਂ ਬਾਅਦ ਮੈਂ ਆਪਣੇ ਆਪਣੀ ਅਪ ਨਾ ਵੇਖਣੀ ਆ ਕਿ ਜਿਸ ਤਰਾਂ ਆਪਣੇ ਆਪਣੇ ਨਾ ਜਿਦਾਂ ਲੇਟ ਉਠੋ ਨਾ ਆਪਣੇ ਆਪ ਨੂੰ ਵੇਖ ਨਹੀਂ ਪਾਂਦੀ ਮੈਂ ਕੰਘੀ ਕਰਨੀ ਹੁੰਦੀ ਹੈ ਜਾਂ ਫਿਰ ਨਾ ਥੋੜੇ ਜੇ ਕੱਪੜੇ ਤੈ ਲਗਾਣੇ ਹੁੰਦੇ ਨੇ ਕੱਪੜੇ ਧੋਣੇ ਹੁੰਦੇ ਨੇ ਫਿਰ ਬੱਚਿਆਂ ਨੂੰ ਉਠਾਉਣਾ ਹੁੰਦਾ। ਸਭ ਤੋਂ ਪਹਿਲਾਂ ਮੈਂ ਤਾਂ ਮੇਰਾ ਇਹੀ ਕੰਮ ਬੱਚਿਆਂ ਨੂੰ ਉਠਾਓ ਉਹ ਨੂੰ ਨਆਓ। ਤੇ ਉਹਨਾਂ ਦੀ ਕੰਗੀ ਕਰਾਂ ਮੈਂ ਫਿਰ ਮੇਨੂੰ ਪੂਰਾ ਟਾਈਮ ਮੈਨੂੰ ਪੂਰਾ ਦਿਨ ਹੀ ਮੈਨੂੰ ਉਹ ਦੀ ਕੰਘੀ ਕਰਨ ਦਾ ਟਾਈਮ ਨਹੀਂ ਮਿਲਦਾ।
ਬਿਲਕੁਲ ਸਈ ਕਹਿ ਰਏ ਓ ਤੁਸੀ। ਮੈਂ ਵੀ ਸੁਬਾਹ ਉੱਠਦੀ ਨਾਲ ਹੀ ਪਹਿਲਾਂ ਸਭ ਤੋਂ ਪਹਿਲਾਂ ਚਾਹ, ਹੈਲੋ।
ਹਾਂਜੀ, ਹਾਂਜੀ, ਹਾਂਜੀ।
ਚਾਹ ਸਭ ਤੋਂ ਪੈਲਾਂ ਬਣਾ ਲਈ ਦੀ ਏ ਜੀ, ਸਾਰੇ ਘਰ ਦੇ ਜੀਆਂ ਨੂੰ ਚਾਹ ਦੇ ਦੀ ੲੈ। ਉਸ ਤੋਂ ਬਾਅਦ ਉਹਦੇ ਨਾਸ਼ ਦੀ ਤਿਆਰੀ ਸਬਜ਼ੀ ਨਾਲ ਨਾਲ ਬਣਾ ਲੈਂਨੀ ਆਂ ਨਾਲ ਨਾਲ ਆਟਾ ਗੁਨ ਲੈਂਨੀ ਆਂ। ਨਾਲ-ਨਾਲ ਨਾਸ਼ਤੇ ਦੀ ਤਿਆਰੀ ਸ਼ੁਰੂ ਕਰ ਦਿਨੀ ਆਂ।
ਬਿਲਕੁਲ ਸਹੀ। ਹੈਲੋ।